ਹੈਲੋ!
ਹੈਲੋ!
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਕਿਵੇਂ ਔ?
ਬਸ ਵਦੀਆਂ ਜੀ! ਤੁਸੀਂ ਸੁਣਾਓ।
ਮੈ ਵੀ ਵਦੀਆ।
ਹੋਰ! ਕੀ ਕਰਦੇ ਹੀ?
ਆਪਾਂ ਤੇ ਵਿਹਲੇ ਆ, ਤੁਸੀਂ ਦੱਸੋ?
ਹਾਂਜੀ।
ਆਪਾਂ ਵਿਹਲੇ, ਤੁਸੀਂ ਦੱਸੋ ਕੀ ਕਰਦੇ ਪਏ ਸੀ?
ਬਸ ਵਿਹਲੇ ਬੈਠੇ ਸੀ ਕਰਨਾ ਕੀ ਹੈ ਜੀ।
ਠੀਕ ਹੈ, ਪਰ ਤੁਹਾਡਾ ਦਿਨ ਕਿਵੇਂ ਜਾ ਗਿਆ ਅੱਜ?
ਹਾਂਜੀ।
ਤੁਹਾਡਾ! ਦਿਨ ਕਿਵੇਂ ਜਾ ਗਿਆ ਅੱਜ?
ਦਿਨ ਤਾਂ ਥੋੜਾ ਠੀਕ-ਠੀਕ ਚੱਲ ਰਿਹਾ।
ਅੱਛਾ!
ਤੁਸੀਂ! ਤੁਸੀਂ ਕਿੱਥੋਂ ਬੋਲਦੇ?
ਆਪਾਂ ਜਗਾਦਰੀ ਤੋਂ।
ਅੱਛਾ ਈ! ਯਮੁਨਾਨਗਰ ਜਗਾਦਰੀ।
ਹਾਂਜੀ।
ਓਕੇ ਜੀ।
ਹੋਰ! ਤੁਸੀਂ ਕੀ ਕੀਤਾ ਸਵੇਰ ਤੋਂ।
ਫੇਰ ਤੋਂ ਪੁੱਛੋ ਓ ਈ ਨੀ ਰਿਆ ਥੋੜੇ ਜਿਸ
ਅੱਛਾ!
ਉਦੇ ਕਰਕੇ ਹੱਥ ਚ ਫੇਕਚਰ ਆ ਗਿਆ।
ਅੱਛਾ!
ਕੰਮ ਕੋਈ ਹੋ ਨੀ ਰਿਆ, ਬਸ ਵੇਲੇ ਈ ਬੈਠੇ ਆ।
ਛ! ਹੁਣ ਤੁਸੀਂ ਕੋਈ ਪੜਾਈ ਵਗੈਰਾ ਕਰਦੇ ਓ?
ਹਾਂਜੀ-ਹਾਂਜੀ ਹੁ ਸਟਡੀ ਕਰਲੀ ਮੈ।
ਅੱਛਾ! ਹੋਰ ਦੁਸ।
ਹੋਰ ਗ ਬਸ ਠੀਕ ਐ ਗਰਮੀ ਵਗੈਰਾ ਬੌਤ ਹੋ ਗੀ ਐ।
ਹੂੰ ਇੱਥੇ ਤੇ ਬਾਰਿਸ਼ ਆ ਰੀ ਆ ਓੱਥੇ ਨੀ ਆ ਰੀ।
ਤੁਆਡੇ, ਬਾਰਿਸ਼ ਆ ਰੀ ਐ।
ਹਾਂਜੀ।
ਸਾਡੇ ਇੱਥੇ ਤਾਂ ਹੈਨੀ, ਇੱਥੇ ਤਾਂ ਬੌਤ ਗਰਮੀ ਏ।
ਅੱਛਾ! ਹੋਰ! ਤੁਆਡੇ ਘਰ ਕੋਈ ਪੈੱਟ ਵਗੈਰਾ ਐ।
ਨਈ-ਨਈ ਪੈੱਟ ਨੀ ਐਗੇ-ਐਗੇ।
ਅੱਛਾ! ਠੀਕ ਏ। ਹੋਰ!
ਅੱਛਾ! ਹੋਰ ਮੌਸਮ ਦਾ ਦੱਸੋ ਕਿੱਦਾਂ? ਹੈਲੋ।
ਹਾਂਜੀ। ਹੈਲੋ।
ਹੈਲੋ।
ਤੁਆਨੂੰ ਖਾਣ ਚ ਕੀ ਪਸੰਦ ਐ।
ਹਾਂਜੀ।
ਮੈਂ ਪੁੱਛਨੀ ਆ ਤੁਆਨੂੰ ਖਾਣ ਚ ਕੀ ਪਸੰਦ ਐ।
ਖਾਨ ਚ
ਤਵੈਡੀ ਆਵਾਜ਼ ਕੱਟ ਕੱਟ ਕੇ ਆ ਰੀ ਏ।